ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ। ਹੋਰ ਕੀ ਹਾਲ ਚਾਲ?
ਬਸ ਵਧੀਆ, ਤੁਸੀਂ ਸੁਣਾਓ?
ਬਸ ਮੈਂ ਵੀ ਵਧੀਆ ਕੀ ਕਰ ਰਹੇ ਹੋ?
ਹੋਰ, ਕੁਛ ਨਹੀਂ ਬਸ ਇਹੀ ਬੱਚਿਆਂ ਦੀ ਫਰਮਾਇਸ਼ ਹੈਗੀ ਹੈ। ਬੇਕਿੰਗ ਦਾ ਕਰੋ, ਕੁਛ ਕੇਕ ਦਾ ਕੂਕੀਜ਼ ਹਾਂ।
ਤੁਸੀਂ ਤਾਂ ਬਣਾ ਲੈਂਦੇ ਹੋ ਤੇ ਬਣਾਓ ਫਿਰ।
ਉਹੀ ਉਹੀ ਚਾਲੂ ਹੈਗਾ ਬੱਚਿਆਂ ਦਾ ਚਾਲੂ ਕਿਸ ਤਰ੍ਹਾਂ ਕੇਕ ਮੰਮਾ ਕੇਕ ਬਣਾ ਦੋ। ਕੂਕੀਜ਼ ਬਣਾ ਦਉ ਰਸੋਈ ਚਾਲੂ ਹੈਗਾ। ਚਾਲੂ ਹੁਣ ਤ ਕੇਕ ਦਾ ਚਾਲੂ ਹੈਗਾ ਆਪਣਾ ਇਸਦਾ ਨੋਰਮਲ ਕੇਕ ਸਾਦਾ। ਟੂਟੀ ਫਰੂਟੀ ਵਾਲਾ। ਕਰੀਮ ਦਾ ਤਾਂ ਮੈਂ ਮਨਾ ਕਰਨੀ ਹਾਂ ਜ਼ਿਆਦਾਤਰ ਕਰੀਮ ਨਹੀਂ ਦੇਣੀ ਹੁਣ ਪੇਪਰ ਵੀ ਹੈਗੇ ਬੱਚਿਆਂ ਦੇ ਇਹਦੇ ਕਰਕੇ।
ਹਾਂ ਵੈਸੇ ਵੀ ਅੱਜ ਕੱਲ ਕੋਈ ਕਰੀਮ ਵੈਸੇ ਵੀ ਨਹੀਂ ਪਸੰਦ ਕਰਦਾ ਉਹ ਜਿਹੜੇ ਬਣਦੇ ਨੇ ਤੇ ਉਹ ਹਲਕੀ ਫੁਲਕੀ ਕਰੀਮ ਰਹਿੰਦੀ ਹੈ ਬਰੈਡ ਜ਼ਿਆਦਾ ਰਹਿੰਦੀ ਹੈ।
ਹਾਂਜੀ ਉਹੀ। ਉਹਦੇ ਕਰਕੇ ਤਾਂ ਹੁਣ ਫਿਰ ਉਹੀ ਕੂਕੀਜ਼ ਚਾਲੂ ਹੈਗੀ ਹੈ ਕੋਕੋਨਟ ਕੁੂਕੀਜ਼ ਬਣਾਉਣਾ।
ਅੱਛਾ ਕੋਕੋਨੇਟ ਕੇਕ ਬਣਾ ਰਏ ਓ।
ਕੋਕੋਨੇਟ ਕੁੂਕੀਜ਼ ਹੈਗੇ।
ਅੱਛਾ ਕੂਕੀਜ਼ ਓਕੇ
ਹਾਂਜੀ ਉਹੀ ਚੱਲ ਰਿਆ।
ਬਥੇਰਾ ਹੈ ਬੇਕਿੰਗ ਦਾ ਮੈਂ ਵੀ ਥੋੜਾ ਬੋਤ ਡਰਾਈ ਕੇਕ ਸਿੱਖੇ ਹੋਏ ਨੇ ਬਟ ਕਦੇ-ਕਦੇ ਬਣਾ ਲੈਂਣੀ ਆਂ ਪ੍ਰੋਫੈਸ਼ਨਲੀ ਨਈ
ਅੱਛਾ ਉਹੀ ਨਾ ਅੱਜ ਕੱਲ੍ਹ ਤਾਂ ਹੁਣ ਤਾਂ ਸਾਰੇ ਘਰ ਹੀ ਬਣਾ ਲੈਂਦੇਏ ਆ ਬਾਰੋਂ ਜਾਦਾ ਘ
ਆਹ ਯੂਟਿਊਬ ਦਾ ਜ਼ਮਾਨਾ ਹੈ ਸਾਰੇ ਅੱਧੇ ਬੇਕਰਸ ਤੇ ਉੱਥੋਂ ਹੀ ਬਣ ਜਾਂਦੇ ਨੇ।
ਸਈ-ਸਈ ਗੱਲ ਏ।
ਲੇਕਿਨ ਨਹੀਂ ਬੇਸਿਕ ਸਿੱਖਣਾ ਤਾਂ ਜ਼ਰੂਰੀ ਹੈ।
ਉਹੀ ਬੇਸਿਕ ਨੌਲੇਜ ਬਹੁਤ ਜ਼ਰੂਰੀ ਕਿਉਂਕਿ ਉਹਦੇ 'ਚ ਮੈਜਰਮੈਂਟ ਬੋਤ ਜਾਦਾ ਇੰਪੋਰਟੈਂਟ ਹੈਗਾ ਉਹਦੇ 'ਚ ਤੁਹਾਡਾ ਮੇਜਰਮੈਂਟ ਹੀ ਪ੍ਰੋਪਰ ਰਹੇਗਾ ਨਾ। ਤੋਂ ਹੀ ਤੁਸੀਂ ਓ ਬੇਕ ਬਣਦਾ ਹੈ ਬਰਾਬਰ ਤਰੀਕੇ ਨਾਲ ਨਈ ਤਾਂ ਫੇਰ ਓ ਬਣ ਦਾ ਨਈ ਢੰਗ ਨਾਲ ਨਾ ਓ ਫੋ
ਚਾਲੂ ਕਰ ਲੈਂਦੇ ਬੇਕਿੰਗ ਦੀ ਓ ਵੀ ਕਰਿਆ ਕਰੋ।
ਕਲਾਸ ਟਾਈਮ ਹੀ ਕਿੱਥੇ ਹੁੰਦਾ ਓ ਕੁੜੀ ਹੇਗੀ ਹੀ ਓ ਉਹੀ ਉਸਦੇ ਪਿੱਛੇ ਹੀ ਸਿਰ ਖਾਈ ਜਾਂਦੀ ਜਾਦਾ ਫਿਰ ਆਡਰ ਲੈਂਣੀ ਮੈਂ ਕੂਕੀਜ਼ ਦੇ ਆਡਰ ਲੈ ਲੈਂਣੀ ਆਂ। ਲੇਕਿਨ ਸਿਖਾਣ ਵਾਸਤੇ ਬੋਲਾ ਤਾਂ ਫਿਰ ਬਹੁਤ ਮੁਸ਼ਕਿਲ ਹੈਗਾ।
ਨਈ ਜਿਵੇਂ ਅਂ ਓਕੇਜ ਲੈ ਲਿਆ ਕਰੋ ਜਿਵੇਂ ਵੇਕੇਸ਼ਨ ਹੁੰਦੀਆਂ ਨੇ ਤੇ ਇੱਕ ਦੋ ਦਿਨ ਦੀ ਕਲਾਸਿਸ ਜਾਦਾ ਲੰਬੀਆਂ ਨਈ
ਵੇਕੇਸ਼ਨ ਵਾਸਤੇ ਫਿਰ ਜਾਣਾ ਹੁੰਦਾ ਮੰਮੀ ਦੇ ਘਰ ਬੱਚਿਆਂ ਦਾ ਚਲੋ ਤੇ ਮੰ ਚਲੋ ਨਾਨੀ-ਨਾਨੀ ਘਰ ਚਲੋ ਨਾਨੀ ਘਰ ਉਹਦੇ ਕਰਕੇ ਫਿਰ ਛੁੱਟੀ ਕਿਸੇ ਹੁਣ ਥੋੜ੍ਹੀ ਵੱਡੀ ਹੋ ਜਾਏ ਨਾ ਫਿਰ ਥੋੜ੍ਹਾ ਤੋਂ ਵੀ ਕਰ ਸਕਦੇ ਆ।
ਹਾਂ ਬ ਅਜੇ ਇੱਕ ਦੋ ਸਾਲ ਮੇ ਵੀ ਹੋਰ ਇਹਨਾਂ ਨੂੰ ਫਿਰ ਆਦਤ ਨਈ ਰਏ ਗੀ ਫਿਰ ਤੇ ਬੱਚੇ ਆਪਣੇ 'ਚ ਹੀ ਮਸਤ ਹੋ ਜਾਂਦੇ ਨੇ।
ਹਾਂਜੀ ਵਈ-ਵਈ ਹੁਣ ਓਹੀ ਚਾਲੂ ਹੈਗਾ ਕੁਕਿੰਗ ਦਾ ਕਰਨਾ ਹੁਣ ਆਏਗੀ ਸਕੂਲੋਂ ਆ ਜਾਣਾ ਉਨੇ ਫਿਰ ਬੋਲੇ ਗੀ ਮੰਮੀ ਤੁਸੀਂ ਬਣਾਇਆ ਨਈ ਕੇਕ ਮੈਂ ਉਹਨੂੰ ਬੋਲਿਆ ਸੀਗਾ ਸਵੇਰੇ ਬੋਲਦੀ ਪਈ ਸੀ ਕੇਕ ਬਣਾ ਕੇ ਦੋਨੋ ਮੈਂ ਠੀਕ ਐ। ਉਹਦੇ ਫਰੈਂਡਸ ਬੋਲਦੇ ਨਾ ਤੇਰੀ ਮੰਮੀ ਨੇ ਕੇਕ ਨੀ ਬਣਾਇਆ ਬੋਤ ਦਿਨ ਹੋ ਕੇ ਤੂੰ ਕੇਕ ਨੀ ਲੈ ਕੇ ਆਈਏ ਕੀ ਗੱਲ ਐ।
ਚਲੋ ਬਣਾਓ। ਵਧੀਆ ਏ ਬੱਚਿਆਂ ਨੂੰ ਤੇ ਆਹੀ ਪਸੰਦ ਹੁੰਦੇ ਨੇ ਕੇਕ ਖਾ ਲਓ ਕੂਕੀਜ਼ ਹੈਗੇ ਆ ਚੋਕਲੇਟਸ ਹੈਗੀਆਂ ਨੇ ਬਸ ਇਹ ਵੀ ਬਚਪਨ ਹੁੰਦਾ ਹੈ ਬੱਚਿਆਂ ਦਾ
ਹੁਣ ਓ-ਓ ਸਾਡੇ ਕਿਟੀ 'ਚ ਵੀ ਹੈਗੀਆਂ ਨਾ ਕਿਟੀ 'ਚ ਲੈ ਕੇ ਜਾਂਣੀਆਂ ਨਾ ਉਹਨਾਂ ਨੂੰ ਵੀ ਲੱਗਦਾ। ਬੱਚੇ ਉਹੀ ਬੱਚੇ ਕਲਾਸ ਦੇ ਹੀ ਹੈ ਕਿਟੀ 'ਚ ਵੀ ਤੋ ਓ ਵੀ ਬੋਲਦੇ ਰੈਂਦੇ। ਆਂਟੀ ਪ੍ਰਭਿਤ ਕੇ ਹੱਥ ਮੇ ਉਸ ਦੇ ਹੱਥ 'ਚ ਭੇਜ ਦਿਆ ਕਰੋ ਮੈਂ ਨਾ ਠੀਕ ਕੇ ਜ਼ਰੂਰ-ਜ਼ਰੂਰ ਇਸ ਤਰ੍ਹਾਂ ਲੱਗਦਾ ਨਾ ਫੇਰ ਓ ਕੀ ਬਣਾ ਕੇ ਬੱਚੇ ਬੋਲਦੇ ਤਾਂ ਕਰਨਾ ਚੱਲਦਾ ਅੱਛਾ ਨੀ ਲੱਗਦਾ ਨਾ ਦੇ ਤੋ
ਨਈ ਬੇਕਿੰਗ ਤੇ ਵਧੀਆ ਮੈਨੂੰ ਤੇ ਖੈਰ ਸ਼ੌਕ ਹੈਗਾ। ਔਰ ਬਣਾਣ 'ਚ ਵੀ ਮਜਾ ਆਂਦੀ ਏ ਖਾਣ 'ਚ ਵੀ ਮਜਾ ਆਂਦੀ ਏ।
ਨਈ ਓ ਤੇ ਗਰਮ-ਗਰਮ ਦਾ ਬੜਾ ਸਵਾਦ ਆਉਂਦਾ।
ਟਾਈਮ ਦੀ ਆ ਜਾਂਦੀ ਏ, ਟਾਈਮ ਐਂਨਾ ਮਿਲਦਾ ਈ ਨੀ ਐ। ਇੱਕ ਦਿਨ ਦੀ ਛੁੱਟੀ ਹੁੰਦੀ ਐ ਓਦੇ 'ਚ ਵੀ ਕਿੰਨੇ ਸਾਰੇ ਕੰਮ ਹੋਂਦੇ ਨੇ, ਬਟ ਅੱਛਾ ਐ ਬੇਕਿੰਗ ਦਾ, ਵਧੀਐ ਅਗਰ ਬੰਦਾ ਕਰੇ ਤੇ ਸਕੋਪ ਬੀ ਐ ਅੱਗੇ। ਆਜ ਕੱਲ ਸਭ ਪ੍ਰੈਫਰੈਂਸ ਈ ਕਰਦੇ ਘਾਰ ਦੀ ਚੀਜ਼ਾਂ ਨੂੰ। ਬਾਰ ਦੀ ਪਤਾ ਨੀ ਕਿਤਰ੍ਹਾਂ ਬਨਾਂਦੇ ਨੇ ਗੰਦੀ ਮੰਦੀ ਹਾਈਜੀਨ ਨਈ ਐ ਸਾਫ਼ ਸਫ਼ ਸਫਾਈ ਪਤਾ ਨੀ ਹੈ ਨੀ ਐ। ਆਪਣਾ ਅੱਜ ਕੱਲ ਬੋਹੋਤ ਹੋਮ ਬੇਕਰੀ ਚੱਲ ਰੀ ਸੀ ਸਾਰੇ ਹੋਮ ਬੇਕਰੀਜ਼ ਤੋਂ ਹੀ ਔਡਰ ਕਰਦੇ ਜ਼ਿਆਦਾਤਰ
ਨ ਤੇ ਆਪਣੇ ਘਰ ਦਾ ਠੀਕ ਰੈਂਦੈ। ਘਰ ਦਾ ਜਿਸਰ੍ਹਾਂ ਮਰਜ਼ੀ ਤੁਸੀ ਖਾਓ, ਬਣਾਓ ਆਪਣਾ ਏ ਕਰੋ। ਬਾਰ ਦਾ ਕਿਵੇਂ ਐ ਨਾ ਤੇ ਥੋੜ੍ਹਾ ਰਿਸਕ ਇੱਚ ਲੱਗਦੈ ਅੱਜ ਕੱਲ ਤੋਂ ਮਿਲਾਵਟ ਏਨੀ ਹੁੰਦੀ ਪਈ ਏ ਨਾ
ਓਈ ਕੈ ਰੀ ਆ ਨਾ ਹਾਈਜੀਨ ਨੂੰ ਵੀ ਲੈ ਕੇ
ਹਾਂਜੀ ਓਈ। ਤੁਸੀ ਕੀ-ਕੀ ਬਣਾ ਲੈਂਦੇ ਫੇਰ?
ਮੈਂ ਵਿੱਚ ਡਰਾਈ ਕੇਕਸ ਦੀ ਕਲਾਸਿਸ ਲਿੱਤੀਆਂ ਸੀ, ਡਰਾਈ ਕੇਕ ਨਾਲੇ ਜਿਵੇਂ ਕੜਾਈ 'ਚ ਅਵਨ ਵਗੈਰਾ ਤੇ ਹੈ ਨੀ ਐ ਮੇਰੇ ਕੋਲ ਤੇ ਬਸ ਓਤਰ੍ਹਾਂ ਈ ਕੜਾਹੀ 'ਚ ਜਿਤਰ੍ਹਾਂ ਬਨਦੈ ਬਣਾ ਲਈਦੈ।
ਫਿਰ ਵੀ ਠੀਕ ਨਈ ਕੜਾਹੀ 'ਚ ਉਲਟਾ ਜਾਦਾ ਅੱਛਾ ਬਣ ਜਾਂਦੈ। ਕੇਕ ਫੁਲਦਾ ਬੋਤ ਅੱਛੀ ਤਰ੍ਹਾਂ ਨਾਲ ਐ।
ਥੋੜ੍ਹਾ ਹੋ ਜਾਂਦੈ ਇਸ਼ੂ ਕਿ ਓਹਦੇ 'ਚ ਓ ਐਕਸਟਰਾ ਲੱਗਦੀ ਏ। ਬਟ ਵਧੀਆ ਬਨਦੈ ਉਹਦੇ 'ਚ ਐਸਾ ਨਈ ਐ।
ਹੁਣ ਤੋਂ ਪੈਲੇ ਈ ਗੈਸ ਮਿਲ ਨੀ ਰਏ ਸੀਗੇ।
ਓਹੀ, ਓਹੀ, ਓਹੀ।
ਤ ਪੂਰਾ ਯੇ ਚੱਲ ਰਿਐ ਗੈਸ ਦੇ ਉੱਤੇ।
ਸਭ ਜਗਾ ਈ ਐ ਓ ਜਦ ਤੱਕ ਵਾਰ ਦਾ ਰੈਨੈ ਤਬ ਤੱਕ ਤੇ ਐਦਾਂ ਈ ਚੱਲਨੈ। ਦੇਖੋ ਸਿਚੁਏਸ਼ਨਸ ਠੀਕ ਹੋ ਜਾਣ ਬਟ ਸਈ ਐ ਇਲੈਕਟ੍ਰੋਨਿਕ ਆਈਟਮ ਯੂਸ ਕਰਨੇ ਔਣੇ ਚਾਈਦੇ ਨੇ।
ਨਈ ਠੀਕ ਐ ਆਣਾ ਚਾਈਦੈ ਬਟ ਕਿਸਾਂ ਦਾ ਨਾ ਫਿਰ ਓਵਨ 'ਚ ਓ ਚੀਜ਼ ਬਨਦੀ ਨਈ ਆ। ਜਿਸਾਂ ਜੋ ਕੜਾਈ 'ਚ ਏੱਕ ਮੈਂ ਕੇਕ ਦੇਖ਼ੇਆ ਦੋ-ਤਿੰਨ ਵਾਰ ਓਵਨ 'ਚ ਬਣਾ ਕੇ ਬਟ ਓ ਨਾ ਉੱਤੋਂ ਦੀ ਕੜਕ ਹੋ ਜਾਂਦੈ। ਕੁਛ ਯੇ ਓ ਦੱਬ ਜਾਂਦੈ, ਥੱਲੇ ਬੈ ਜਾਂ। ਹਾਂ, ਜਿੰਨਾ ਕੜਾਈ 'ਚ ਬਣਦਾ ਨਾ ਮਰ ਸ ਓਸਾਂ ਓਵਨ 'ਚ ਨਈ ਬਨਦਾ।
ਅੱਛਾ।
ਮੇ ਬੀ ਓਈ ਵੀ ਇਸੇ ਕਰਕੇ ਮੇਨੂੰ ਨੋਰਮਲ ਕੇਕ ਤੋਂ ਜਾਦਾ ਜੋ ਸਪੰਚ ਕੇਕ ਏ ਓ ਤਾਂ ਮੈਂ ਡਾਇਰੈਕਟ ਓ ਕੜਾਈ 'ਚ ਈ ਬਣਾਂਦੀ ਆਂ ਪੂਰਾ ਸੇ ਕੂਕੀਜ਼ ਵੀ
ਦੱਸਿਓ ਮੈਨੂੰ ਵੀ ਰੈਸਪੀਜ਼ ਦੱਸਿਓ ਮੈਂ ਵੀ ਬਣਾਵਾਂਗੀ ਤੁਆਡੀ ਰੈਸਿਪੀ ਤੋ।
ਜ਼ਰੂਰ-ਜ਼ਰੂਰ ਮੈਂ ਤੁਆਨੂੰ ਭੇਜਾਂਗੀ ਰੈਸਿਪੀ ਈਜ਼ੀ ਵਾ ਅਸੀ ਚੋਕਲੇਟ ਕੇਕ ਦੀ ਵੀ ਹੁਣ ਆਈ ਸੀਗੀ ਉਹ ਕੁੜੀ ਦਾ ਚਾਲੂ ਸੀਗੇ ਏੱਕ ਚੋਕਲੇਟ ਕੇਕ ਦਾ ਔਰ ਏੱਕ ਓ ਖਜੂਰ ਦਾ ਈ।
ਅੱਛਾ ਹਾਂ ਖਜੂਰ ਦਾ ਵੀ ਅੱਛਾ ਐ ਸ਼ੂਗਰ ਫ੍ਰਰੀ ਹੋ ਜਾਂਦੈ। ਤੇ ਅੱਜ ਕੱਲ੍ਹ ਸ਼ੂਗ ਮੀਂ ਜ਼ਿਆਦਾ ਪੇਰੈਂਟਸ ਦੇਣੀ ਪਸੰਦ ਨਹੀਂ ਕਰਦੇ ਬੱਚਿਆਂ ਨੂੰ ਖਾਣੀ ਵੀ ਨੀ ਚਾਹੀਦੀ ਜਿੱਦਾਂ ਦਾ ਮਾਹੌਲ ਚੱਲ ਰਾ।
ਛੋਟੇ ਬੱਚਿਆਂ ਨੂੰ ਸ਼ੂਗਰ ਹੋਈ ਜਾਂਦੀ ਪਈ ਏ।
ਹਾਂ ਓਹੀ ਤੇ ਨਾਲੇ ਡੇਟਸ ਇਕ ਅੱਛਾ ਓਪਸ਼ਨ ਰਹਿੰਦਾ ਮਿੱਠੇ ਦਾ, ਹੈਲਦੀ ਓਪਸ਼ਨ ਐ।
ਓਦੇ ਕਰਕੇ ਈ ਮੈਂ ਨਾ ਓ ਡੇਟ ਦੇ ਲੇਕਿਨ ਏ ਕੁੜੀ ਪਸੰਦ ਨਈ ਕਰਦੀ ਏ। ਓਨਾਂ ਨੂੰ ਨਖਰੇ ਆਂਦੇ ਨਈ ਯੇ ਕੇਕ ਨੀ ਬਸ ਅੱਛਾ, ਓਨਾਂ ਨੂੰ ਲੱਗਦਾ ਕਿ ਨਈ ਟੇਸਟ ਪਤਾ ਚੱਲ ਜਾਂਦਾ ਓ ਤੁਰੰਤ ਓ ਦਾਨੇ-ਦਾਨੇ ਓ ਦਾਨੇ-ਦਾਨੇ ਆ ਜਾਂਦੇ ਨਾ, ਓਦੇ 'ਚ ਪੂਰੇ ਓ
ਹਾਂ, ਹਾਂ, ਹਾਂ, ਮਿਸ਼ਰੀ ਪਾ ਲਿਆ ਕਰੋ, ਮਿਸ਼ਰੀ, ਮਿਸ਼ਰੀ ਨਾਲ ਨਈ ਹੋ ਪਾਏਗਾ।
ਮਿਸ਼ਰੀ ਨੀ, ਮਿਸ਼ਰੀ ਦਾ ਓਦੇ 'ਚ ਮਿਸ਼ਰੀ ਦਾ ਤਾਂ ਕੁਛ ਹੈ ਨੀ, ਬਟ ਜੋ ਆਪਾਂ ਨੂੰ ਖਜੂਰ ਨੂੰ ਸੇਕ ਕੇ ਓ ਭੀਗੋ
ਨਈ, ਹਾਂ ਓ ਮੈਂ ਸਮਝ ਗਈ ਲੇਕਿਨ ਮੈਂ ਐ ਕਹਿ ਰੀ ਆਂ ਕਿ ਜਿਵੇਂ ਖਜੂਰ ਦਾ ਬੱਚਿਆਂ ਨੂੰ ਟੇਸਟ ਆ ਜਾਂਦਾ ਐ ਤੇ ਚੀਨੀ ਦੀ ਜਗ੍ਹਾ ਇੱਕ ਅਹ ਮਿਸ਼ਰੀ ਵੀ ਤੇ ਓਪਸ਼ਨ ਐ। ਮਿਸ਼ਰੀ ਦਾ ਵਧੀਆ ਰਹੇਗਾ ਮੈਨੂੰ ਲੱਗ ਰਿਹਾ, ਚੀਨੀ ਮਿਸ਼ਰੀ ਥੋੜੀ ਜਿਹੀ ਕੈਮੀਕਲ ਪ੍ਰੋਸੈਸ ਨਹੀਂ ਹੁੰਦਾ। ਓਦੇ 'ਚ ਤੇ ਓ ਓਨੀ ਜਾਦਾ ਨੁਕਸਾਨ ਨਈ ਕਰੇਗੀ, ਜਿੰਨੀ ਚੀਨੀ ਕਰਦੀ ਐ।
ਫੇਰ ਓ, ਓ ਕਿਸ ਫੇਰ ਹਸਬੈਂਡ ਓਨਾਂ ਨੂੰ ਲੱਗਦਾ ਸ਼ੂਗਰ ਮੈਨੂੰ ਬਿਲਕੁਲ ਨਈ ਚਾਈਦੀ, ਓ ਫੇਰ ਇੱਕ ਵਾਸਤੇ ਨਈ ਹੁੰਦਾ ਨਾ ਫਿਰ ਓ ਬੱਚਿਆਂ ਵਾਸਤੇ ਪਾਵਾਂ ਲੇਕਿਨ ਫਿਰ ਬਾਕੀ ਓਦੇ ਸ਼ੂਗਰ ਨਈ ਖਾਨੀ। ਕੋਈ ਹਸਬੈਂਡ ਨਈ ਖਾਂਦੇ ਨਾ ਸ਼ੂਗਰ।
ਸ਼ੂਗਰ ਵਾਲਿਆਂ ਵਾਸਤੇ ਤੇ ਬਸ ਫਿਰ ਓਈ ਬੈਸਟ ਐ। ਖਜੂਰ ਦੀ ਓ ਸਵੀਟਨਰ ਹੋ ਗੀ ਯਾ ਫਿਰ ਤੁਸੀਂ ਜੈਗਰੀ ਪਾ ਲੋ, ਗੁੜ ਦੀ ਪਾ ਲਵੋ। ਹਨਾ, ਓਈ ਬੈਸਟ ਓਪਸ਼ਨ ਰਹਿੰਦਾ ਐ। ਗੁੜ ਦਾ ਵੀ ਵਧੀਆ ਬਨਦਾ ਐ, ਟੇਸਟ ਅੱਛਾ ਆਂਦਾ ਐ।
ਹਾਂਜੀ ਹਾਂ ਗੁੜ ਦਾ ਵੀ ਅੱਛਾ ਆਂਦਾ ਐ, ਮੈਂ ਦੇਖ, ਮੈਂ ਬਨਾਇਆ ਦੋ-ਤਿੰਨ ਵਾਰ ਗੁੜ ਦਾ ਈ।
ਅੱਛਾ।
ਅੱਛਾ ਬਣਿਆ ਓ, ਅੱਛਾ ਬਨਦਾ ਹੈਗਾ।
ਚਲੋ, ਮੈਂ ਵੀ ਕਦੇ ਤੁਹਾਡੇ ਘਰ ਆਵਾਂਗੀ।
ਜ਼ਰੂਰ, ਜ਼ਰੂਰ ਆਇਓ, ਪੱਕਾ। ਪੱਕਾ, ਤੁਸੀਂ ਆਓ ਬਸ। ਫਿਰ ਬਨਾਵਾਂਗੇ ਇੱਕ-ਇੱਕ ਡਿਸ਼, ਬੱਚੇ ਦੀ ਫਰਮਾਇਸ਼ ਓਸ ਹੋਂਦੀ ਰਹਿੰਦੀ ਏ, ਕੋਈ ਗੈਸਟ ਆਏ ਤਾਂ ਫਿਰ ਓਨਾਂ ਦਾ ਵੀ ਲੱਗਦਾ ਐ, ਹੁਨ ਆਂਦੇ ਨੇ ਜੀ ਮੇਰੀ ਨਨਾਨੀ ਲੋਕ ਆਂਦੇ ਓ ਵੀ ਬੋਲਦੇ ਓ ਬਿਸਕਿਟ ਓਨਾਂ ਨੂੰ ਬਿਸਕਿਟ, ਆਟਾ ਬਿਸਕਿਟ ਜਾਦਾ ਪਸੰਦ ਆਂਦੇ ਐ।
ਅੱਛਾ।
ਆਟਾ ਬਿਸਕਿਟ ਦਾ ਜਾਦਾ ਚਾਅ ਆਂਦਾ ਐ, ਓ ਮੈਦਾ ਨੀ ਹੁੰਦਾ ਨਾ ਓਦੇ 'ਚ।
ਪੰਚ ਅਸੀ ਨੀ ਮੈਨੂੰ ਤੇ ਹਾਲੇ ਵੀ ਯਾਦ ਐ, ਮੰਮੀ ਜਿਵੇਂ ਲੈ ਕੇ ਜਾਂਦੀ ਸੀ। ਆਟਾ, ਆਟਾ ਲੈ ਜਾਣਾ ਪੰਜ ਕਿਲੋ, ਪੰਜ ਕਿਲੋ ਚੀਨੀ ਲੈ ਜਾਨੇ, ਇਨੇ ਸਾਰੇ ਪੀਪੇ ਭਰ ਕੇ। ਪੂਰੇ ਬਿਸਕਿਟ ਆਟੇ ਵਾਲੇ ਬਣਾ, ਟੇਸਟ ਵੀ ਸੀਗਾ, ਔਰ ਢਿੱਡ ਵੀ ਭਰਦਾ ਸੀ, ਹੈਲ ਦੀ ਵੀ ਹੁੰਦੇ ਸੀ, ਐ ਤੇ ਅੱਜ-ਕੱਲ ਤੇ ਜਿੰਨੇ ਬਿਸਕਿਟ ਖਾ ਲੋ ਕੁੱਛ ਪਤਾ ਹੀ ਨੀ ਲੱਗਦਾ ਐ।
ਪਤਾ ਹੀ ਨਈ ਚੱਲਦਾ ਓਦੇ ਕਰਕੇ, ਨਈ-ਨਈ, ਸਈ ਗੱਲ ਐ, ਹੁਨ ਓ ਬੋਤ ਟੇਸਟੀ ਲੱਗਦੇ ਸੀ, ਹੁਨ ਓਈ ਓਨਾਂ ਦਾ ਓਈ ਚੱਲਦਾ ਕਿ ਆਟਾ ਬਿਸਕਿਟ ਤੋਂ ਕਿਸ ਤਰਾਂ ਜਾਦਾ ਬੈਸਟ ਹੁੰਦਾ ਐ, ਮੈਦੇ ਨਾਲੋਂ। ਬਾਕੀ ਬਿਸਕਿਟ ਦੇ ਵਿੱਚ, ਕਿਸੇ ਮੈਦਾ ਈ ਪੈਂਦਾ ਨਾ ਏਦੇ ਕਰਕੇ।
ਹਾਂ-ਹਾਂ, ਐ ਜੇੜੇ ਬਾਰ ਦੇ ਹੋ ਗਏ ਤੇ ਐ ਤੇ ਨਈ ਈ ਰਹਿੰਦੇ ਨੇ। ਬਟ ਹਾਲੇ ਵੀ ਯਾਦ ਐ ਪਹਿਲੇ ਜਿਵੇਂ ਬਨਾ ਕੇ ਲਿਆਈਦਾ ਸੀ ਪਿੱਪਾ ਭਰ ਕੇ ਬੁਰਾ ਦੋ ਦੋ ਦੋ ਦੋ ਮਿਲਦੇ ਸੀ ਦੋ ਚ ਹੀ ਤਸੱਲੀ ਹੋ ਜਾਂਦੀ ਸੀ। ਅੱਜ ਕੱਲ ਦੇ ਕਈ ਬੱਚਿਆਂ ਨੂੰ ਪੈਕਟ ਚਾਹੀਦਾ ਬਾਈ ਪੂਰਾ।
ਉਹੀ ਆ ਅੱਜ ਕੱਲ ਤਾਂ ਬੱਚੇ ਇੱਕ ਇੱਕ ਪੈਕੇਟ ਖਾ ਲੈਂਦੇ ਪੂਰਾ ਪਾ ਲੇ ਜੀ ਤੁਸੀਂ ਹੁਣ ਦੇਖ ਲਓ ਉਹ ਪੂਰਾ ਇੱਕ ਪੈਕੇਟ ਖਾ ਲੈ ਕੇ। ਉਹ ਨਹੀਂ ਹੈ ਸੱਚੀ ਹੁਣ ਤਾਂ ਬੱਚੇ ਜ਼ਿਆਦਾ ਅੱਜ ਕੱਲ੍ਹ ਚੇਪਸ ਹੈਗੇ।
ਜਦ ਕਿ ਅੱਜ ਕੱਲ੍ਹ ਫੈਮਲੀ ਚ ਇੱਕ ਇੱਕ ਬੱਚਾ ਹੈ ਉਸ ਤੋਂ ਬਾਅਦ ਉਹ ਨਹੀਂ ਹੈ ਰਿਜਕ ਨਹੀਂ ਹੈ। ਨਹੀਂ ਤਾਂ ਪਹਿਲੇ ਕਿੰਨੇ ਕਿੰਨੇ ਬੱਚੇ ਹੁੰਦੇ ਸੀ ਗਿਣਤੀ ਨਾਲ ਗਿਣ ਗਿਣ ਕੇ ਮਿਲਦੇ ਸੀਗੇ ਪੀਸ ਇਨੇ ਦੋ ਤੇਰੇ ਦੋ ਦੋ ਕੋਈ ਲੜਾਈ ਨੀ ਝਗੜਾ ਨਹੀਂੀ ਮਿਲ ਬਾਟ ਕੇ ਖਾਣਾ ਤੇ ਤਸੱਲੀ ਵੀ ਰਹਿੰਦੀ ਸੀ ਬੱਚਿਆਂ ਨੂੰ ਔਰ ਅੱਜ ਕੱਲ੍ਹ ਇੱਕ ਇੱਕ ਬੱਚਾ ਹੈ ਉਹਨੂੰ ਸਭ ਕੁਛ ਹੁੰਦਾ ਹੈ ਲੇਕਿਨ ਫਿਰ ਵੀ ਰੋਹ ਰਹੂ ਰੋਹ ਹੁੰਦੀ ਰਹਿੰਦੀ ਹੈ।
ਪਹਿਲੇ ਦੇ ਬੱਚੇ ਕਿਸੇ ਨੇ ਸਬਰ ਕਰ ਲੈਂਦੇ ਸੀਗੇ ਅੱਜ ਦੇ ਬੱਚੇ ਸਬਰ ਕਰ ਲੋ ਜਰਾ ਬਿਲਕੁਲ ਨਹੀਂ ਕਰ ਸਕਦੇ ਹੋ। ਉਹ ਤਾਂ ਲੜਾਈ ਆਪਸ ਚ ਲੜਾਈ ਕਰਨ ਲੱਗ ਜਾਂਦੇ।
ਹਾਂ ਉਹ ਕ ਜਦਕਿ ਅਲੱਗ ਅਲੱਗ ਅੱਜ ਕੱਲ੍ਹ ਦੇ ਅਲੱਗ ਅਲੱਗ ਅਲੱਗ ਕੱਪੜੇ ਅਲੱਗ ਹਰ ਚੀਜ਼ ਸਟੇਸ਼ਨਰੀ ਕਿਤਾਬਾਂ ਬੈਗ ਹਰ ਚੀਜ਼ ਅਲੱਗ ਹੈ ਉਹਦੇ ਬਾਵਜੂਦ ਵੀ ਨਾ ਜੀ ਨਾ ਸਾਨੂੰ ਕੁਛ ਨਾ ਕਹੋ।
ਸੱਚੀ ਬਾਈ ਹੈ ਇਹ ਹੁਣ ਬਸ ਆ ਗਈ ਆ ਹੁਣ ਹੋਰ ਕੀ ਉਹਨਾਂ ਦੀ
ਅੱਛਾ ਚਲੋ ਚਲੋ। ਲੈ ਆਓ ਫਿਰ ਚਲੋ ਓਕੇ ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।